ਕੀ?
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ਼ ਅਕਾਲ ਜੀ, ਕੀ ਹਾਲ ਚਾਲ ਨੇਂ?
ਵਧੀਆ ਤੁਸੀਂ ਸੁਣਾਓ।
ਹਾਂਜੀ ਵਦੀਆ ਜੀ, ਕੀ ਕਰਦੇ ਸੀ?
ਕੁਛ ਨੀ ਫ੍ਰੀ ਬੈਠੇ ਸੀ ਕੰਮ ਕਰਕੇ
ਅੱਛਾ ਜੀ ਖਾਣਾ-ਖੁਣਾ ਖਾ ਲਯਾਏ?
ਖਾਣਾ ਦੋਪੇਰ ਟਾਈਮ ਦਾ ਰੇ ਰਿਆ ਅਜੇ, ਤੇ ਸਵੇਰ ਦਾ ਖਾ ਲਿਆ ਸੀ। ਹਾਂਜੀ।
ਅੱਛਾ ਜੀ
ਹੋਰ ਕੀ ਬਣਾਉਣਾ ਫਿਰ ਦੁਪੈਰੇ?
ਪੈਰ ਟਾਈਮ ਕੁਝ ਨੀ ਦਾਲ ਬਣਾਈ ਸੀ ਸੁਬਹ ਉਹ ਹੈਗੀ ਆ ਫੁਲਕੇ ਲਾਵਾਂਗੇ।
ਠੀਕ ਏ ਜੀ।
ਹਾਂਜੀ
ਹੋਰ ਬੱਚੇ ਗਏ ਸਕੂਲ?
ਨਈ ਜੀ ਅੱਜ ਛੁੱਟੀ ਸੀ ਸੈਟਰਡੇ ਦਾ ਕਰਕੇ।
ਜੀ ਠੀਕ ਐ।
ਹਾਂਜੀ।
ਹਾਂਜੀ ਕਈ ਬੱਚਿਆਂ ਨੂੰ ਹੁੰਦੀ ਏ ਨਾਂ ਛੁੱਟੀ ਮਤਲਬ ਸ਼ਨੀਵਾਰ ਦੀ ਹੋਗੀ।
ਹਾਂਜੀ ਏਨਾਂ ਨੂੰ ਸੈਕਿੰਡ ਤੇ ਫੋਰਥ ਹੁੰਦੀ ਆ ਬਾਕੀ ਦੇਸ ਜਾਣਾ ਪੈਂਦਾ ਵਾ
ਠੀਕ ਹੈ ਜੀ, ਉ ਮੇਰੀ ਗੁੜੀਆਂ ਨੂੰ ਵੀ ਹੁੰਦੀ ਆ। ਸੈਕਿੰਡ ਤੇ ਉਨੂੰ ਹੁਣ ਪੈਲਾਂ ਅੱਗੇ ਫੋਰ ਵਾਲੇ ਹੁੰਦੀ ਹੀ
ਹਾਂਜੀ।
ਹੁਣ ਸੈਕਿੰਡ ਤੇ ਥਰਡ ਚ ਹੋਣ ਲੱਗ ਪੀ ਐ।
ਅੱਛਾ।
ਹਾਂਜੀ
ਤੇ ਅੱਜ ਉਵੀ ਘਰੇ, ਠੀਕ-ਠਾਕ ਜੀ ਵਦੀਆ। ਤੁਹੀਂ ਦੱਸੋ?
ਅਸੀਂ ਵਦੀਆ, ਬੱਚੇ ਕੀ ਕਰ ਰਏ ਆ?
ਬੱਚੇ ਵੱਡੀ ਬੇਟੀ ਗਈ ਆ ਟਿਊਸ਼ਨ ਗਈ ਆ ਤੇ ਛੋਟੀ ਓਵੇ ਟੀਵੀ ਦੇਖ ਰਈ ਐ।
ਅੱਛਾ
ਹਾਂਜੀ ਤੇ ਸ਼ਤਾਨ ਬਹੁਤ ਏ, ਜਦੋਂ ਹੁਣ ਉਹਨੂੰ ਪਤਾ ਲੱਗਗਾ ਨਾ ਵੀ ਮੰਮਾ ਉੱਧਰ ਜਾ ਕੇ ਗੱਲ ਕਰਨਦੇ ਆ ਤੇ ਉਹਨੇ ਵੀ ਕੀ ਆ ਕੇ ਬੋਲੀ ਜਾਣਾ ਐ।
ਹਾਂਜੀ।
ਹਾਂਜੀ। ਹਂ, ਤਾਂ ਕਰਕੇ ਉਹਨੂੰ ਮੈਂ ਹੁਣ ਓਧਰ ਟੀ ਵੀ ਲਾ ਕੇ ਦੇ ਕੇ ਆਈ ਆਂ। ਉਹ ਕਾਰਟੂਨ ਬਹੁਤ ਵੇਖ, ਦੀ ਉਹ ਜਿਹੜੇ ਨਾ ਹੁੰਦੀ ਸ਼ਫਾ ਇੱਕ ਕੁੜੀ ਵੀਡੀਓ ਬ ਬਣਾਦੀ ਐ ਦੁਬਈ ਦੀ ਐ।
ਅੱਛਾ ਜੀ।
ਉਹ ਇਹਨੂੰ ਬੜੇ ਪਸੰਦ ਆ।
ਠੀਕ ਐ ਬੱਚਿਆਂ ਨੂੰ ਫਿਰ ਕਾਰਟੂਨ ਵ ਵਗੈਰਾ ਸਭ ਪਸੰਦ ਆਉਂਦੇ ਆ।
ਹਾਂਜੀ, ਵੱਡੀ ਬੇਟੀ ਜਦੋਂ ਹੁਣ ਟਿਊਸ਼ਨ ਤੋਂ ਆ ਗਈ ਉਹਨੇ ਬੀ ਟਿ ਐਸ ਡੀ ਲਾ ਲੈਣੇ ਆ।
ਹਾਂ।
ਉਹ ਹੈਗੇ ਨਾ ਜਿਹੜੇ ਕੋਰੀਅਰ ਦਾ ਸ਼ਾਇਦ ਤੁਸੀਂ ਵੇਖਿਆ ਹੋਵੇ ਯੂਟਿਊਬ ਤੇ।
ਹੂੰ, ਨਈ ਮੈਂ ਨਈ ਤੇ
ਹੂੰ, ਮੈਂ ਕਿਆ ਸੱਤ ਹੈਗੇ ਦ ਦੱਖਣੀ ਪਤਾ ਨੀ ਕਿਹੜੀ ਕੋਰੀਆ ਸਾਊਥ ਕੋਰੀਆ ਦੇ ਆ ਤੇ ਉ ਮਤਲਬ ਬੜੇ ਫੇਮਸ ਆ।
ਅੱਛਾ।
ਪਾਉਂਦੇ ਗਾਣੇ ਗੁਣੇ ਵੀ ਬੋਲਦੇ ਆ ਤੇ ਉੱਧਰ ਕੋਰੀਆ ਵਾਲੇ ਮਤਲਬ ਜੇ ਉਹਨਾਂ ਨੂੰ ਜੇ ਆਪਾਂ ਮੰਨ ਲਓ। ਕੋਰੀਏ ਚ ਜਾਈਏ ਨਾ ਤੇ ਜੇ ਆਪਾਂ ਉਹਨਾਂ ਨੂੰ ਭਲਾ ਕਹਿ ਤਾ ਤੇ ਉਹ ਲੋਕਾਂ ਨੇ ਆਪਣੇ ਮਤਲਬ ਦੁਆਲੇ ਹੋ ਜਾਣਾ ਕੰਪਲੇਂਟ ਪਾ ਦੇਣੀ ਪੁਲਿਸ ਨੂੰ
ਹਾਂ।
ਹਾਂ ਤੇ ਉਹ ਬੜਾ ਵੇਖਦੀ ਐ ਤੁਹਾਡੀ ਬੇਟੀ।
ਕਾਫੀ ਸਖ਼ਤ ਰੂਲ ਫਿਰ ਉੱਧਰ ਦੇ
ਹਾਂਜੀ ਹਾਂਜੀ।
ਹੂੰ।
ਇੱਕ ਉਹੀ ਸਾਊਥ ਕੋਰੀਆ ਪਤਾ ਨੀ ਜਿਹੜੇ ਦੂਜਾ ਜਿੱਧਰ ਉਹਦਾ ਉਹ ਪ੍ਰਧਾਨ ਆ ਕਿੰਗ ਵਾਲਾ ਕੋਈ ਨਾ ਏਦਾਂ ਦਾ। ਉਹ ਉੱਧਰ ਜਿਆਦਾ ਸਖ਼ਤ ਰੂਲ ਉਹ ਤੇ ਉਹਦੀ ਮਰਜ਼ੀ ਨਾਲ ਲੋਕੀ ਜਿਹੜੇ ਕੱਪੜੇ ਪਾ ਸਕਦੇ ਆ ਓਦਾਂ ਨੀ।
ਹਾਂ।
ਹਾਂ। ਨਾ ਕੋਈ ਮਤਲਬ ਆਪਣੀ ਮਰਜ਼ੀ ਨਾਲ ਹੱਸ ਸਕਦਾ ਵਾ
ਚਲੋ ਵਧੀਆ ਗੱਲ ਇਹ ਆ ਕਿ ਕੱਪੜੇ ਪਾਉਣ ਦੇ ਰੋਲ ਆ ਇੰਡੀਆ ਦੇ ਵਿੱਚ ਕੋਈ ਰੋਲ ਹੀ ਨੀ। ਭਾਵੇਂ ਕੱਪੜਿਆਂ ਤੋਂ ਬਿਨਾ ਹੀ ਤੁਰੇ ਫਿਰਨ।
ਉਹੀ ਨਾ ਵੇਖਲੋ ਪਹਿਲਾਂ ਨਹੀਂ ਸੀ ਏਦਾਂ ਮਤਲਬ। ਪੰਦਰਾਂ ਵੀਹ ਸਾਲ ਪਹਿਲਾਂ ਇੱਦਾਂ ਦਾ ਨਹੀਂ ਸਮਾਂ ਹਨਾ।
ਬਹੁਤ ਹੀ ਮਾੜਾ ਟਾਈਮ ਚੱਲ ਰਿਹਾ ਵਾ ਬੱਚੀਆਂ ਤੇ ਬਿਲਕੁਲ। ਬਿਲਕੁਲ ਵੀ ਸੇਫ ਨੀ ਨਾ ਅੱਜ ਕੱਲ।
ਨਾ ਨਾ ਜੀ ਬਿਲਕੁਲ ਖਾਸ ਕਰਕੇ ਇੰਡੀਆ ਚ ਹੁਣ ਵੇਖਲੋ ਦੁਬਈ ਕੰਟਰੀ ਹੈ ਜਿਹੜੀ ਕਿੰਨੇ ਸਖਤ ਰੂਲ ਐ। ਜੇ ਮੰਨ ਲਓ ਕੋਈ ਵੀ ਉੱਥੇ ਚੋਰੀ ਨਹੀਂ ਕਰ ਸਕਦਾ।
ਹਾਂਜੀ।
ਦੇ ਬਾਰਾਂ ਇੱਕ ਦੋ ਵਜੇ ਤੱਕ ਕੱਲੀਆਂ ਤੁਰਦੀਆਂ। ਫਿਰਨਾ ਨਾ ਤਾਂ ਵੀ ਉਹਨਾ ਨੂੰ ਕੋਈ ਖਤਰਾ ਨਹੀਂ ਉੱਥੇ
ਹੂੰ,
ਇੱਕ ਇੰਡੀਆ ਹੀ ਆ ਵੇਖਲੋ ਜਿੱਥੇ- ਫੜ੍ਹੇ ਹੀ ਨਹੀਂ ਜਾਂਦੇ ਲੋਕ ਜਿਹੜੇ ਘਰ ਜਾਂਦੇ ਆ ਰੇਪ ਰੁਪ,
ਕ੍ਰਿਮਨਲ ਮੰਨ ਲਓ ਫੜ ਵੀ ਲੈਂਦੇ ਆ ਅਤੇ ਫੇਰ ਛੱਡ ਦਿੰਦੇ ਆ ਉਹਨਾਂ ਨੂੰ ਮਤਲਬ ਕਿ ਇੰਡੀਆ ਦੇ ਵਿੱਚ ਪੈਸਾ ਹੀ ਮਾਇਨੇ ਰੱਖਦਾ ਵਾ, ਕਿ ਪੈਸਾ ਦਓ ਤੇ ਜਿੰਨਾ ਮਰਜੀ ਵੱਡਾ ਜ਼ੁਲਮ ਕਰਲੋ ਕੋਈ ਗੱਲ ਨੀ ਆ।
ਕੋਈ ਗੱਲ ਨਹੀਂ, ਹਾਂਜੀ। ਉਹੀ ਜਿੱਥੇ ਪੈਸਾ ਚੱਲ ਜਾਂਦਾ, ਇੱਥੇ ਤੇ ਚਲੋ ਛੱਡ ਦੋ ਉਥੇ ਏਵੀ ਨਾ ਉੱਥੇ ਜੇ ਮੰਨ ਲਓ ਕੋਈ ਇੱਦਾਂ ਦਾ ਕੋਈ ਕੰਮ ਕਰਦਾ ਵੀ ਹੈ ਨਾ ਉਹਨੂੰ ਸਜਾ ਦਿੰਦੇ ਉਸੇ ਵੇਲੇ।
ਹਾਂਜੀ। ਤੇ ਤੁਹਾਨੂੰ ਪਤਾ ਵਨ ਨੇਪਾਲ ਦਾ ਜਿਹੜਾ ਪਤਾ ਨੀ ਪ੍ਰਧਾਨ ਮੰਤਰੀ ਕਿ ਮੁੱਖ ਮੰਤਰੀ ਮਾਰਿਆ ਗਿਆ ਸੀ ਨਾ ਕਹਿੰਦੇ।
ਹਾਂਜੀ, ਹਾਂਜੀ
ਉਹਦੇ ਬਾਰੇ ਕੋਈ ਸੁਣੀ ਖ਼ਬਰ।
ਨਹੀਂ ਉਦੋਂ ਪਿੱਛੇ ਜ ਜਿਹੇ ਹੀ ਉਹ ਤਾਂ ਹਨਾ
ਹਾਂਜੀ।
ਉਹ ਤੋਂ ਬਾਅਦ ਦੱਸਿਆ ਤੁਹਾਨੂੰ ਕਿ ਬੱਚੇ ਜਿੱਦਾਂ ਟੀ ਵੀ ਲਾ ਲੈਂਦੇ, ਯੂਟਿਊਬ ਵੀ ਵੇਖਦੇ ਰਹਿੰਦੇ ਆ। ਹੁਣ ਛੁੱਟੀਆਂ ਸੀ ਤੇ ਹਾਂਜੀ ਖਬਰ ਖੁਬਰ ਹੋ ਘੱਟ ਹੀ ਸੁਣੀਏ ਉਓਦਾਂ ਹੀ ਆ ਵੇਖਦੇ ਰਹੀਦਾ ਰੀਲ ਵਗੈਰਾ। ਇੰਸਟਾਗ੍ਰਾਮ ਹੋ ਗਿਆ ਹੋਰ ਇਹ ਹੈਗੇ ਐਪ ਜਿਹਨਾਂ ਤੇ ਵੇਖਦੇ ਰਹਦਾ ਵਾ ਪਰ ਉਹ ਜ਼ਿਆਦਾ ਸੁਣੀ ਨੀ ਹੁਣ ਨਿਊਜ਼ ਉਹਦੇ
ਇੱਕ ਕਹਿੰਦੇ ਨਾ ਰਾਨ ਦਾ ਵੀ ਮਾਰਿਆ ਗਿਆ ਵਾ ਤੇ ਉਹਦਾ ਬੇਟਾ। ਬੇਟਾ ਹੁਣ ਕਹਿ ਰਿਹਾ ਕਿ ਮੈਂ ਬਦਲਾ ਲਊਂਗਾ।
ਉਹ ਤੇ ਹੀ ਹ ਲੜਾਈ ਹਟਣ ਨੀ ਡਈ ਉੱਧਰ ਤੇ
ਹੂੰ
ਕਾਫ਼ੀ ਪੁਰਾਣੀ ਚੱਲਣ ਡਈ ਹੈ।
ਹਾਂਜੀ।
ਹਾਂਜੀ, ਤੇ ਉਹਦਾ ਕਰਕੇ ਤੇ ਆ ਮਹਿੰਗਾਈ ਹੋਈ ਹੈ, ਹਨਾ ਹਰੇਕ ਚੀਜ਼ ਮਹਿੰਗੀ ਹੋ ਜਾਂਦੀ ਹੈ। ਤੇਲ ਵੇਖੋ ਤੇਲ ਕਿੱਥੋਂ ਤੱਕ ਪਹੁੰਚ ਗਿਆ ਹੈ।
ਹੂੰ
ਦੇ ਦੋ ਤਿੰਨ ਮਹੀਨਿਆਂ ਤੱਕ ਹੋਰ ਜਿਆਦਾ ਪਹੁੰਚ ਜਾਣਾ ਏ।
ਹਾਂਜੀ।
ਹੂੰ ਇੱਕ ਏ ਤੇ ਜਿਹੜੇ ਵਾ ਪਾਈਪ ਵਾਲੀ ਗੈਸ ਹੈ ਜਿਹੜੀ ਇਹ ਮਤਲਬ ਤੁਹਾਡੇ ਸਵੀ ਸਾਈਡ ਤੇ ਵੀ ਹੈ।
ਨਹੀਂ ਸਾਡੇ ਨੀ ਜੇ ਆਈ।
ਇਹ ਤਾਂ ਇਹ ਇੱਕ ਵਧੀਆ ਕੰਮ ਹੈ ਕਿ ਮੰ ਤਾਂ ਆਪਾਂ ਸਿਲੰਡਰ ਭਰਾਉਣ ਲਈ ਬੈਠੇ ਰਹਿੰਏ ਹਨਾ, ਸਿਲੰਡਰ ਖਤਮ ਹੋ ਜਾਵੇ। ਤੇ ਸਗੋਂ ਆਉਂਦੀ ਰਹਿੰਦੀ ਹੈ ਲਗਾਤਾਰ।
ਹਾਂਜੀ।
ਹਾਂਜੀ ਅਸੀਂ ਜਦੋਂ ਦੇ ਲਵਾਈ ਨਾ ਮਤਲਬ ਤੇ ਸਾਨੂੰ ਇੱਕ ਇੱਕ ਦੋ ਵਾਰੀ ਮਤਲਬ ਥੋੜੀ ਜਿਹੀ ਪਰੇਸ਼ਾਨੀ ਆਈ, ਉਹ ਵੀ ਇੱਕ ਦੋ ਘੰਟੇ ਵਾਸਤੇ ਬਾਕੀ ਤਾਂ ਮਤਲਬ ਚੱਲਦੀ ਰਹਿੰਦੀ ਵਧੀਆ ਹੈ, ਸਿਸਟਮ ਵਾਲਾ ਮਤਲਬ ਬਾਹਰ ਹਾਂਜੀ, ਬਾਹਰ ਵਾਲੀ ਕੰਟਰੀ ਚ ਵੀ ਏਦਾਂ ਹੀ ਹੁੰਦੀ ਹਨਾ।
ਹਾਂਜੀ, ਇਹਦਾ ਬਿੱਲ ਵਗੈਰਾ ਕਿੰਨਾ ਕੁ ਆਉਂਦਾ ਵਾ।
ਇਹਦਾ ਆਉਂਦਾ ਦੋ ਢਾਈ ਮਹੀਨਿਆਂ ਬਾਅਦ ਆ ਗਿਆ, ਕਦੀ ਦੋ ਹਜ਼ਾਰ ਰੁਪਇਆ ਜਾਂਦਾ ਹੈ। ਕਦੀ ਬਾਈ ਸੌ। ਮਤਲਬ ਜਿੰਨਾ ਆਪਾਂ ਜਿਹੜੇ ਹਿਸਾਬ ਨਾਲ ਬਾਲਾਲਾਂਗੇ ਨਾ ਜਿੱਦਾਂ ਮੀਟਰ ਦਾ ਹਿਸਾਬ ਹੈ।
ਹਾਂਜੀ, ਹਾਂਜੀ।
ਤੇ ਅਸੀ ਜਿਹਨਾਂ ਘਟਾਂ ਬੱਚੀ ਕਰ ਲਾਂਗੇ, ਉਹਨਾ ਕੁ ਬੇਲਣੇ ਦਾ ਵੀ ਇੰਨਾ ਹਿਸਾਬ ਰਖੋ, ਜਿੰਹਨਾ ਕੁ ਆਪਾਂ ਚਲਾਈ ਜਾਵਾਂਗੇ ਨਾ।
ਹਾਂਜੀ, ਇਹ ਤੇ ਵਧੀਆ ਏ ਨਾ।
ਹਾਂਜੀ-ਹਾਂਜੀ।
ਹਮ।
ਮੈਂ ਵੱਖਰੇ ਗੀਤ ਵਚਨ ਸੁਨਾਉਂਦੀ ਵੀ ਆਂ, ਬਟ ਓਹਯਾ
ਹਾਂਜੀ।
ਉਮ, ਪਰ ਹਜੇ ਕੋਈ ਆਈ ਹੀ ਨਹੀਂ ਹਲੇ ਤੱਕ ਤਾਂ ਪਰੇਸ਼ਾਨੀ। ਓਹਦਾਂ ਅਸੀਂ ਸੋਚ ਰਹੇ ਹਾਂ ਕਿ ਜਿੱਹਦਾਂ, ਜਿਹੜਾ ਚੁੱਲ੍ਹਾ ਹੁੰਦਾ ਨਾ, ਉਹ ਛੋਟਾ ਇੱਕ ਲਿਆ ਕੇ ਰੱਖਣਾ ਚਾਹੀਦਾ ਹੈ।
ਹਾਂਜੀ।
ਹਾਂਜੀ। ਤੇ ਜਿੱਹਦਾਂ ਮੰਨ ਲਓ, ਇੱਕ- ਦੋ ਘੰਟੇ ਵਾਸਤੇ ਤੁਹਾਨੂੰ ਪਰੇਸ਼ਾਨੀ ਹੋਈ। ਤੇ ਅਸੀਂ ਫੇਰ ਸੋਚਦੇ ਤੀ, ਹੁਣ ਰੋਟੀ ਵਗੈਰਾ ਅਸੀ ਕਿੱਥੇ ਬਣਾਈਏ।
ਮਸਤ ਇੱਕ ਤਾਂ ਸੋ ਰਹੀਆ ਤੇ ਰੱਖ ਲਓ ਨਾ।
ਫਿਰ ਵੋ ਸਿੰਗਲ ਦਾ ਸੋਚ ਰਿਹਾ ਨਾ ਕਿ ਲਿਆਉਣਾ ਪੈਣਾ, ਜਿੱਹਦਾਂ ਮੰਨ ਲੋ ਫੇਰ ਕਿਤੇ ਇਹਦਾਂ ਬੰਦ ਹੋ ਸਕਦੀ। ਤੇ ਫਿਰ ਖਾਣਾ ਬਣਾਉਣ ਚ' ਮੁਸ਼ਕਿਲ ਆਉਂਦੀ ਹੈ।
ਹਾਂਜੀ।
ਹੂੰ।
ਦਆੜੀ ਕੀ ਬਣਾ ਲਿਆ ਫੇਰ
ਅੱਜ ਅਸੀਂ ਬਣਾਏ ਹੀਂ, ਪਹਿਲਾਂ ਤੇ ਦਾਲ ਵਾਲਿਆ ਰੋਟੀਆਂ ਬਣਾਈਆਂ ਸੀ। ਸੁਵੇਰੇ। ਦਾਲ ਪਾ ਕੇ, ਨਾਲ ਬੇਸਨ ਪਾ ਕੇ ਪਿਆਜ ਕੱਟ ਲਿਆ, ਨਾਲ ਹਰੀਆਂ ਮਿਰਚਾਂ ਕੱਟ ਲਈਆਂ।
ਹਾਂਜੀ।
ਹੋਰ ਪਰੌਂਠੀਆਂ ਬੜੀਆਂ ਸੁਵਾਦ ਬਣੀਆਂ ਹੀਂ।
ਹਾਂਜੀ। ਉਹ ਬਹੁਤ ਸੁਵਾਦ ਲੱਗਦੀਆਂ ਆਂ।
ਹਾਂਜੀ। ਤੇ ਦੁਪਹਿਰ ਵਾਸਤੇ ਹੁਣ ਸ਼ਿਮਲਾ ਮਿਰਚ ਦੀ ਹੈਗੀ ਸਬਜੀ।
ਅੱਛਾ।
ਐਦੇ ਨਾਲ ਖਾਵਾਂਗੇ। ਫੇਰ ਹੁਨ ਸ਼ਾਮ ਨੂੰ ਫਿਰ ਕੁੱਝ ਬਣਾਵਾਂਗੇ।
ਹਾਂਜੀ।
ਹਾਂਜੀ-ਹਾਂਜੀ, ਏਹਦਾਂ ਹੀ ਮਤਲਬ ਸੁਵੇਰ ਤੋਂ ਬਾਅਦ ਚ' ਦੁਪਹਿਰ ਦੀ ਤਿਆਰੀ, ਤੇ ਦੁਪਹਿਰ ਤੋਂ ਸ਼ਾਮ ਦੀ ਤਿਆਰੀ।
ਸਾਰਾ ਦਿਨ ਇਹਦਾਂ ਹੀ ਲੰਘ ਜਾਂਦਾ।
ਓਹ ਕੰਮ ਆਉਂਦੇ ਜਾਂਦੇ ਹੀ ਰਹਿੰਦਾ ਹੈ। ਹੋਰ ਬੱਚੇ ਕੀ ਕਰ ਰਹੇ?
ਅਲੱਗ ਲੰਮੇ ਪਿਆ ਜੇ।
ਅੱਛਾ। ਟੀ ਵੀ ਵੇਖ ਰਿਹਾ ਹੋਣਾ ਈ।
ਹਾਂਜੀ। ਨਹੀਂ ਡਰਾਇੰਗ
ਅੱਛਾ-ਅੱਛਾ-ਅੱਛਾ।
ਹਾਂਜੀ। ਇਹਨੂੰ ਡਰਾਇੰਗ ਕਰਨਾ ਬਹੁਤ ਪਸੰਦ ਹੈ ਨਾ।
ਅੱਛਾ। ਟਿਊਸ਼ਨ ਵੀ ਅੱਜ ਛੁੱਟੀ ਸੀ ਫੇਰ।
ਹਾਂਜੀ। ਇਹਦੀ ਮੈਮ ਟਿਊਸ਼ਨ ਵਾਲੀ ਨੇ, ਮੇਰੀ ਛੁੱਟੀ ਕੀਤੀ ਹੋਈ ਐ।
ਅੱਛਾ। ਠੀਕ ਹੈ। ਸੁਵੇਰੇ ਤੇ ਮੌਸਮ ਵਧੀਆ ਈ, ਤੇ ਹੁਣ ਮਤਲਬ ਫੇਰ ਇਹ ਉਹਦਾਂ ਹੀ ਗਰਮੀ ਜਿਹੀ ਹੋ ਗਈ ਹੈ ਨਾ।
ਹਾਂ। ਹੁਣ ਕਾਫ਼ੀ ਧੁੱਪ ਲੱਗ ਦੀ ਆ।
ਕੀ ਹਾਂਜੀ। ਠੀਕ ਹੈ।
ਫੇਰ ਤਾ ਵੇਸੇ ਕਾਫੀ ਬਹੁਤ ਵਧੀਆ ਸੀ।
ਸੁਵੇਰੇ ਤਾ ਹਾਂਜੀ, ਸ਼ਾਮ ਨੂੰ ਵੀ ਬੜਾ ਵਧੀਆ ਸੀ। ਜਦੋਂ ਇਕਦਮ ਹਵਾ ਜਿਹੀ ਆਉਣ ਲੱਗ ਪਈ ਨਾ ਠੰਡੀ-ਠੰਡੀ।
ਹਾਂਜੀ।
ਤੇ ਰਾਤ ਜਦੋਂ ਲਾਈਟ ਚੱਲੀ ਗਈ ਉਦੋਂ ਵੀ ਥੋੜਾ ਜਿਹਾ ਟਾਈਮ ਅਸੀਂ ਬਾਹਰ ਸੀ।
ਸਾਡੇ ਵੀ ਚਲੀ ਗਏ ਸੀ ਪਰ ਫੇਰ ਆ ਗਈ ਸੀ ਇੱਕ ਘੰਟੇ ਬਾਅਦ।
ਅੱਛਾ। ਸਾਡੀ ਫੇਰ ਗਿਆਰਾਂ ਸਾਢੇ ਗਿਆਰਾਂ ਵਜੇ ਆ ਗਈ।
ਸਾਡੇ ਇੱਕ ਘੰਟੇ ਬਾਅਦ ਹੀ ਆ ਗਈ ਸੀ। ਅੱਗੇ ਤੋਂ ਕਾਫ਼ੀ ਕਟ ਪ ਲੱਗ ਜਾਂਦਾ ਹੁੰਦਾ ਮੈਂ ਤਾਂ ਸੋਚਿਆ ਸ਼ਾਇਦ ਨਹੀਂ ਆਵੇਗੀ। ਬਟ ਵੱਧ ਵਿੱਚ ਆ ਗਈ ਸੀ ਜਲਦੀ।
ਕਈ ਪਿੰਡ ਮਤਲਬ ਜਿੱਥੇ ਹਲੇੇ ਤੱਕ ਆਈ ਨਹੀ ਹੈ।
ਹਾਂਜੀ।
ਸਾਡੀ ਆਉਂਦੀ ਨਾ ਜਿਹੜੀ ਕੰਮ ਵਾਲੀ ਉਹ ਦੱਸ ਰੀ ਵੀ ਨਹੀਂ ਸਾਡੀ ਆਈ ਨੀ ਹਲੇ ਤੱਕ ਲਾਈਟ ਕਹਿੰਦੀ ਓਦਾਂ ਹੀ ਸੁੱਤੇ ਅਸੀਂ
ਸੀ ਨਾ ਉਦੋਂ ਬਹੁਤ ਪ੍ਰੋਬਲਮ ਆਈ ਸੀ ਦੋ ਦਿਨ ਲਾਈਟ ਹੀ ਨਹੀਂ ਸੀ ਆਈ
ਹਾਂਜੀ ਉਹ ਤਾਂ ਬਹੁਤ ਜ਼ਿਆਦਾ ਸੀ ਤੂਫਾਨ ਤੇ ਉਹ ਫੁਲ ਹਨੇਰੀ ਮੀਂਹ ਕਹਿ ਸਕਦੇ ਮਤਲਬ ਤੇ ਤੂਫਾਨ ਲਾਇਕ ਸੀ ਹੈਨਾ
ਹਾਂਜੀ ਸਾਡੇ ਘਰ ਗੈਸਟ ਆਏ ਸੀ ਤੇ ਉਹਨਾਂ ਨੂੰ ਵਿਚਾਰੇ ਨੂੰ ਬਹੁਤ ਪ੍ਰੋਬਲਮ ਹੋਈ
ਹਾਂਜੀ-ਹਾਂਜੀ ਉਹ ਤਾਂ ਕਹਿੰਦੇ ਰੋਖ ਰੁੱਖ ਵੀ ਪੁੱਟੇ ਗਏ ਸੀ ਹਨਾ ਉਦੋਂ
ਹਾਂਜੀ
ਹੂੰ ਹੂੰ, ਉਹੀ ਨਾ ਫਿਰ ਜੇ ਗੈਸਟ ਆਏ ਹੋਣ ਤੇ ਫਿਰ ਜਿਆਦਾ ਹੀ ਪਰੇਸ਼ਾਨੀ ਹੁੰਦੀ ਫਿਰ।
ਹਾਂਜੀ ਲਾਈਟ ਤੋ ਬਗੈਰ ਤੁਹਾਨੂੰ ਪਤਾ, ਕਿੰਨਾ ਮੁਸ਼ਕਿਲ ਹੋ ਜਾਂਦਾ ਫਿਰ।
ਹੋ ਜਾਂਦਾ ਹਾਂਜੀ।
ਤੇ ਪਾਣੀ ਜਿਹੜਾ ਵਾ ਉਹ ਵੀ ਲਾਈਟ ਨਾਲ ਹੀ ਆਪਾਂ ਭਰਨਾ ਵਾ, ਨਹਾਣਾ ਧੋਣਾ ਆ। ਤੇ ਮੰਨ ਲਓ ਪੱਖੇ ਵੀ ਲਾਈਟ ਨਾਲ, ਬਲਬ ਵਗੈਰਾ ਵੀ, ਏ ਸੀ ਵੀ, ਸਭ ਕੁਛ ਲਾਈਟ ਨਾਲ ਚਲਣਾ।
ਇੱਕ ਹਾਂਜੀ ਇੱਕ ਤਾਂ ਹੈਗੀ ਗਰਮੀ ਸੀ ਮੰਨ ਲਓ ਜੇ ਸਰਦੀ ਦਾ ਮੌਸਮ ਵੀ ਹੁੰਦਾ ਨਾ ਤਾਂ ਵੀ ਚੱਲ ਜਾਣਾ ਸੀ
ਹਾਂਜੀ
ਘੱਟ ਹੋਣੀ ਸੀ ਹਨਾ
ਹਾਂਜੀ-ਹਾਂਜੀ
ਤੇ ਹੈ ਵੀ ਇੱਕ ਗਰਮੀ ਦਾ ਮੌਸਮ ਐ ਤੇ ਫੇਰ ਤਾਂ ਮੁਸ਼ਕਿਲ ਆਉਂਦੀ ਹੈਗੀ
ਹਾਂਜੀ
ਹਾਂਜੀ-ਹਾਂਜੀ ਇਹ ਸਿਸਟਮ ਇਹ ਚੇਂਜ ਹੋਣਾ ਚਾਹੀਦਾ ਜਿੱਦਾਂ ਇਹ ਉਸ ਵੇਲੇ ਜਦੋਂ ਲਾਈਟ ਮਤਲਬ ਹਨੇਰੀ ਆਉਂਦੀ ਨੀ ਤੇ ਲਾਈਟ ਪਹਿਲਾਂ ਹੀ ਬੰਦ ਕਰ ਦਿੰਦੇ ਆ ਕੋ ਜੇ ਇਦਾਂ ਚਾਹੀਦਾ ਜਿਹੜੀ ਮਤਲਬ ਲਾਈਟ ਨੂੰ ਕੋਈ ਅਸਰ ਨਾ ਹੋਵੇ ਮਤਲਬ ਹਨੇਰੀ ਨੂਰੀ ਦਾ
ਹਾਂਜੀ-ਹਾਂਜੀ ਚਲੋ ਠੀਕ ਐ ਜੀ ਫਿਰ
ਠੀ ਠੀਕ ਐ ਜੀ ਠੀਕ ਐ
ਓਕੇ ਜੀ
ਓਕੇ ਜੀ ਸਤਿ ਸ਼੍ਰੀ ਅਕਾਲ
ਓਕੇ ਸਤਿ ਸ਼੍ਰੀ ਅਕਾਲ
ਠੀਕ ਐ ਜੀ